ਹੈਲੋ,
ਹਾਂਜੀ, ਕੀ ਹਾਲ ਚਲ ਰਿਹਾ ਹੈ।
ਹੈਲੋ
ਹਾਂ ਅੰਜਲੀ, ਕੀ ਹਾਲ ਚਾਲ ਨੇ
ਕੋਮਲ, ਮੈਂ ਠੀਕ ਆ ਤੂੰ ਦੱਸ ਕਿਵੇਂ ਆਂ
ਆ ਮੈਂ ਵਧੀਆ, ਹੋਰ ਘਰੇ ਕਿਵੇਂ ਨੇ ਸਾਰੇ?
ਸਾਰੇ ਵਧੀਆ ਨੇ, ਤੁਸੀਂ ਦੱਸੋ ਕਿਵੇਂ ਹੋ?
ਵਧੀਆ, ਵਧੀਆ ਕੀ ਕਰਦੀ ਪਈ।
ਬਸ ਕੁਛ ਨੀ ਕੰਮ ਨਵੇੜਿਆ ਸੀ ਸ਼ਾਮ ਦਾ,
ਅੱਛਾ। ਮੈਂ ਬਸ ਚੋਲ ਬਣਾਉਣ, ਡਈ ਆ ਆਪਣਾ ਕੰਮ ਕਰਨ ਡਈ ਆ।
ਪੱਕੇ ਪਈਏ ਬੜੇ ਪਏ ਹੋ ਸ਼ਾਮੀ, ਚੌਲ ਗਲਦੇ ਪਏ ਨੇ। ਚਲ ਵਧੀਆ, ਭੈਣੇ ਅੱਜ ਬਣਾਉਣੇ ਨੀ ਸੀ ਅੱਜ ਇਕਾਦਸ਼ੀ ਸੀ ਭਾਗਲੇ,
ਤੁਹਾਨੂੰ ਔ ਨੀ ਹੁੰਦਾ
ਕਰਦੇ ਨੀ ਨਾ, ਸਾਡੇ ਚ ਤਾਂ ਕਰਦੇ ਨੇ
ਸੋਚਦੀ ਵੀ ਹੁਣੇ ਕਰਨ ਡੀ ਸੈਂਡਵਿਚ, ਆਪ ਬਣਾਈ ਦੇ ਕੋੂੰ ਨੀ
ਹਾਂ ਅੱਜ ਤੇ, ਹਾਂ ਤੁਹਾਡੇ ਚ ਨਹੀਂ ਹੈਗੀ ਔ ਗੱਲ
ਹਾਂ, ਤਾਂ ਹੀ
ਹੋਰ ਦੱਸ ਘਰ ਦੇ, ਕੀ ਕਰਦੇ ਪਏ ਨੇ
ਦਾਦੀ ਮੰਮਾ ਪਾਠ ਕਰਦੇ ਪਏ ਨੇ, ਮੰਮੀ ਬਾਹਰ ਮੱਝਾਂ ਦਾ ਕਰਨ ਡੇ ਨੇ।
ਇਹ ਮੱਝਾਂ ਦਾ ਕੰਮ ਵੀ ਉਹ ਹੁੰਦਾ ਹੈ ਨਾ, ਇਸ ਵੇਲੇ ਦਾ ਜ਼ਿਆਦਾ ਹੁੰਦਾ ਸ਼ਾਮ, ਤੇ ਗਰਮੀ ਵੇਖ ਲੈ ਕਿੰਨੀ ਹੋਈ ਪਈ ਹੈ, ਮੈਂ ਤਾਂ ਦੋ ਵਾਰ ਨਹਾ ਲਿੱਤੀ ਆਂ, ਤੇ ਹੋਰ ਫਿਰ ਇੰਨੀ ਗਰਮੀ
ਦੁਪੈਹਰੀ ਤੇ, ਐ ਲੂ ਜੀ ਪੈਂਦੀ ਏ।
ਹਾਂ ਤੂੰਕੇ ਤੂੰ ਕਦੋਂ ਆਉਂਦੀ ਐ, ਉੱਥੋਂ ਸੈਲੂਨ ਚੋਂ।
ਮੈਂ ਗਈ ਕੋਈ ਨਾ, ਅੱਜ ਵੀ।
ਅੱਛਾ ਤੂੰ ਅੱਜ ਵੀ ਨੀ ਗਈ
ਹਾਂ ਜਿੱਸ ਦਿਨ ਹੁਣ ਮੇਰੇ ਕੋਲ ਮੋਡਲ ਹੋਏਗੀ ਨਾ, ਫਿਰ ਮੈਂ ਔ ਦਿਨ ਹੀ ਜਾਵਾਂਗੀ ਨਾ।
ਤੂੰ ਮੋਡਲ ਕੀ, ਤੂੰ ਕੀ ਕਰਨਾ ਹੈ ਮੋਡਲ ਦਾ
ਬਾਲ ਨੀ ਕੱਟਣੇ
ਅੱਛਾ, ਮੋਡਲ ਦੇ ਵਾਲ ਕੱਟਣੇ ਨੇ
ਆਪਣੀ ਲੈ ਕੇ ਜਾਵਾਂਗੀ, ਤੇ ਮਤਲਬ ਕਿ ਹੋਰ ਕੋਈ ਮਿਲਦੀਆਂ ਕੁ ਨ ਹੈਗੀਆਂ।
ਆਹ ਵੀ ਗੱਲ ਏ ਨਾ, ਤੇ ਅੰਜਲੀ ਦੀ ਮੰਮੀ ਨੂੰ ਲੈ ਕੇ ਚਲੀ ਜਾਈ।
ਫਿਰ ਮੈਂ ਹੁਣ ਕੱਲ ਵਿਹਲੀ ਕੋਨੀ ਹੈਗੀ, ਪਰਸੋਂ ਵੇਖਾਂਗੀ।
ਅੱਛਾ ਜੀ, ਤੁ ਤੂੰ ਤੇ ਤੂੰ ਆਈ ਸਿੱਖਦੀ ਪਈ ਹੈਗੀ, ਵਾਲ ਕੱਟਣ ਵਾਲਾ
ਔ ਹੀ ਤਾਂ, ਹਾਂ
ਅੱਛਾ ਤਾਂ ਹੀ ਤੂੰ ਕਹਿੰਦੀ ਪਈ ਹੈ, ਕਿ ਜਿੰਨੀ ਕੁੜੀਆਂ ਆਏਗੀ ਤੇ ਵਾਲ ਕੱ ਕਟ ਵਾਣਗੀਆਂ, ਤੇ ਉਹ ਤੁਹਾਨੂੰ ਦੱਸਣਗੀਆਂ ਨਾ
ਹਾਂ ਵੀ ਮੇ ਮੇਰੇ ਹੱਥ ਹੱਥ ਬਹਿ ਜਾਏਗਾ, ਉਦੋ ਤੇ ਹੁਣ ਮੈਨੂੰ ਦੱਸ ਚੁੱਕ ਹੈਗਾ ਏ, ਤੇ ਔਨਾਦਾ ਐ, ਕੀ ਤੂੰ ਆਪ ਕਰੇਂਗੀ।
ਨਹੀਂ ਫੇਰ ਉਹ ਤੂੰ ਕੱਟਦੀ ਹੈ, ਕਿ ਉਹੀ ਕੱਟਦਾ ਸਰ ਜਿਵੇਂ।
ਉਹਨੇ ਮਤਲਬ ਕਿ ਸਰ ਨੇ ਕੱਟ ਕੇ ਵਿਖਾ ਤਾ ਹੋਇਆ, ਮੈਨੂੰ ਦੋ ਤਿੰਨ ਵਾਰ ਦੱਸਦਾ ਹੋਇਆ ਹੁਣ ਉਹ ਆ, ਹਾ ਹੁਣ ਆਂਦਾ ਬਈ ਤੂੰ ਆਪ ਕਰੇਗੀ, ਪਰ ਨਹੀ ਕੱਟੇ ਨੇ।
ਅੱਛਾ ਸਰ ਨਹੀ
ਉਹਦੇ ਪਹਿਲੇ ਇਕੱਟੇ ਹੋਏ ਸਨ ਨਾ, ਫਿਰ ਉਹਨੂੰ ਟਾਈਮ ਹੀ ਲੱਗਾ, ਉਹਨੂੰ ਪੰਜ ਸੱਤ ਮਿੰਟ ਲੱਗੇ ਸਨ, ਸਾਰੇ।
ਚਲੋ ਵਧੀਆ ਗੱਲ ਆ ਤਾਂ ਫੇਰ
ਹਾਂ ਹੁਣ ਮਤਲਬ ਕੀ ਨਾਲ ਮੇਰੇ ਖੜੇ ਹੋਣਗੇ ਉਹ ਜਿੱਥੇ ਹਾਂ ਪਹਿਲਾਂ ਮੈਂ ਆਪਣਾ ਦਿਮਾਗ ਲਾਵਾਂਗੀ ਸਾਰਾ
ਫਰ ਭੈਣੇ ਤੋਂ ਕਿਤੇ ਗੱਲਤ ਨਾ ਕੱਟਦੀ
ਨਹੀਂ ਨਹੀਂ ਐਂ ਥੋੜੀ ਕੈਂਚੀ ਫਿਰਨ ਦੇਣਗੇ ਉਹ
ਅੱਛਾ, ਐਵੇਂ ਨੀ ਔ ਕਰਨ ਦੇਣਗੇ ਹੈਂ
ਹਾਂ ਜਿੱਧਰ ਉਹਦੀ, ਮਤਲਬ ਕਿ ਜਿੱਧਰ ਉਹਦੀ ਜਾਏਗੀ ਨਾ ਡਾਇਰੈਕਸ਼ਨ। ਜੇ ਅਗਰ ਮੇਰਾ ਉੱਤੇ ਨੀਚੇ ਹੈਗਾ, ਤੇ ਉਹਨੂੰ ਹੱਥ ਨਾਲ ਫੜ ਕੇ ਸੈੱਟ ਕਰਵਾਉਂਦੇ ਨੇ ਹਾਂ ਮਤਲਬ ਕੀ ਜਿਹੜੇ ਆਪਣੇ ਐਂਗਲ ਹੁੰਦੇ ਨੇ ਨਾ, ਜਿਵੇੰ ਉੱਪਰ ਨੀਚੇ ਵੀ ਹੈਗੇ ਨੇ ਫਿਰ ਔ ਹੱਥ ਫੜ ਕੇ ਵੀ ਸੈਟ ਕਰਵਾ ਦਿੰਦੇ ਨੇ, ਵੀ ਹਾਂ ਜਿਵੇਂ ਛੋਟੇ ਬੱਚੇ ਨੂੰ ਕਰਾਈ ਦੇ ਨੇ, ਉਂਗਲੀ ਹੱਥ
ਹਾਂ ਹਾਂ ਹਾਂ ਹਾਂ ਚੱਲ ਵਧੀਆ ਇਹ, ਏ ਆਹ ਤਾਂ ਫੇਰ ਚੰਗਾ, ਕੋਮਲ ਤੂੰ ਸਿੱਖ ਜੁਗੀ
ਹਾਂ
ਹਾ, ਤੇਰੇ ਤੋਂ ਹੀ ਕਰਾ ਲਿਆ ਕਰਾਂਗੇ, ਆਪਾਂ ਤਾਂ ਸਿੱਖ ਲੈ ਭੈਣੇ, ਤੇਰੇ ਤੋਂ ਹੀ ਕਰਾ ਲਿਆ ਕਰਾਂਗੇ ਆਪਾਂ ਤਾਂ। ਇਹ ਤੂੰ ਮਰ ਜਾ ਤੂੰ ਤਾਂ ਪਿੰਡ ਚ ਹੀ ਸਲੂਨ ਖੋਲਲੀ ਫੇਿਰ ਇਨਾ ਪਿੰਡ ਚ ਵੀ ਵਧੀਆ ਚੱਲ ਜਾਏਗਾ ਤੇਰਾ ਤਾਂ
ਉਹ ਜਿੰਨੇ ਹਮੇਸ਼ਾ ਜਿਵੇਂ ਨੂੰਅ ਤੀਆ, ਨੂਆ ਆਉਣ ਤੇ ਉਹ ਤੇ ਚਲ ਬੰਦਾ ਆਪਣਾ ਖੋਲ ਕੇ ਰੱਖ ਜਾਂਦਾ
ਹਾਂ ਆ ਤਾਂ ਗੱਲ ਹੈਗੇ
ਤਾਂ ਹੀ ਫੇਿਰ ਆਪਣਾ ਖੋਲਣ ਦਾ ਫ਼ਾਇਦਾ ਹੁੰਦਾ ਹਨਾ
ਹਾਂ
ਹਮ ਵਾਲਾਂ ਵਾਸਤੇ ਹੈਗੀ ਆ ਮੇਰੇ ਕੋਲ ਜਿਹੜੇ ਫੇਰੇ ਝੜਦੇ ਨੇ ਵਾਲ
ਹਾਂ ਮੈਨੂੰ ਦੱਸੀ ਤੂੰ ਤੂੰ ਕਹਿੰਦੀ ਪਈ ਸੀ ਮੈਂ ਤੈਨੂੰ ਦੱਸਾਂਗੀ ਸਹੀ ਹੈਗਾ ਹੈ ਦਹੀਂ ਐਲੋਵਰਾ
ਹਾਂ ਤੇ ਕੋਕੋਨਟ ਵਾਟਰ ਜਿ ਨਾਰੀਅਲ ਦਾ ਪਾਣੀ ਹੁੰਦਾ
ਪਾਣੀ ਲੈ ਲੈ ਭਾਵੇਂ ਤੇਲ ਲੈ ਲੈ
ਅੱਛਾ ਉਹ ਜਿਹੜਾ ਕੋਕੋਨਟ ਹੁੰਦਾ ਏ
ਹਾਂ ਨਾਰੀਅਲ ਤੇਲ
ਹਾਂ ਨਾਰੀਅਲ ਤੇਲ ਤੇਲ ਵੀ ਲੈ ਸਕਦੇ ਨੇ
ਹਾਂ ਜੋ ਮਰਜੀੀ ਲੇਲੋ ਇਹਨਾਂ ਨੂੰ ਮਲਬ ਮਿਕਸ ਕਰਕੇ ਲਾ ਲੈ ਹਾਂ ਤੀਹ ਮਿੰਟ ਲਾ ਕੇ ਫੇਿਰ ਮਤਲਬ ਕਿ ਧੋਲੀ ਉਹਨੂੰ
ਚੱਲ ਵਧੀਆ ਯਾਦ ਆ
ਇਹਦੇ ਨਾਲ ਮਤਲਬ ਕਿ ਆਪਣੇ ਵਾਲਾਂ ਨੂੰ ਥੋੜਾ ਉਹ ਹੋ ਜਾਣਗੇ ਮੁਲਾਇਮ ਜਿ ਹੋ ਜਾਣਗੇ ਤੇ ਜਿਹੜੀ ਆ ਜਿਹੜੇ ਟੁੱਟਦੇ ਨੇ ਨਾ ਇਹ ਕੰਟਰੋਲ ਚ ਆ ਜਾਣਗੇ
ਚੱਲ ਫੇਰ ਤਾਂ
ਹਾਂ ਅੱਗੇ ਮਤਲਬ ਕਿ ਜਿਹੜੇ ਪਤਲੇ ਵਾਲ ਨੇ ਉਹਨਾਂ ਵਾਸਤੇ ਹੈਗਾ ਹੈ ਇਹ ਤੂੰ ਮਤਲਬ ਕਿ ਇੱਕ ਪੰਸਾਰੀ ਤੋਂ ਨਾ ਮਿਲਦਾ ਰੋਜ਼ਮੇਰੀ ਆਇਲ
ਰੋਜ਼ ਮੈਰੀ ਓਇਲ
ਹਾਂ ਉਹ ਮੈਂ ਯੂਜ ਕਰਨਿ ਆ ਮੈਨੂੰ ਪਤਾ ਉਹ ਇੰਨਾ ਵਧੀਆ ਨਾ ਉਹ ਬਹੁਤ ਵਧੀਆ ਉਹ ਵਾਰ ਬਿਲਕੁਲ ਵੀ ਨੀ ਤੇਰੇ ਚਾੜੇਗਾ ਪੰਸਾਰੀ ਤੋਂ ਖੁੱਲਾ ਮਤਲਬ ਕਿ ਦੋ ਸੌ ਰੁਪਏ ਦਾ ਨਾ ਥੋੜਾ ਜਿਹਾ ਮਿਲੇਗਾ ਬਿਲਕੁਲ ਹੀ ਉਹ ਇਨਾ ਹਾਂ ਉਹਦੇ ਮਤਲਬ ਕਿ ਪਾਣੀ ਵੀ ਦੋ ਤਿੰਨ ਬੂੰਦਾਂ ਹੁੰਦੀਆਂ ਨੇ ਹੁੰਦੀਆਂ
ਅੱਛਾ ਅੱਛਾ
ਹਾਂ ਉਹਦੀ ਖੁਸ਼ਬੂ ਹੀ ਆ ਸਾਰੇ ਘਰ ਚ ਫੈਲ ਜਾਦੀ ਉਹਦੀ
ਤੇ ਫੇਰ ਕਿਵੇਂ ਲਗਾਉਣਾ ਹੈ ਉਹ
ਉਹ ਜਿਵੇਂ ਉਹਦੇ ਵਿੱਚ ਆਪਾਂ ਅਹ ਨਾਰੀਅਲ ਦਾ ਤੇਲ ਲੈ ਕੇ
ਹਾਂ ਨਾਰੀਅਲ ਦਾ ਤੇਲ ਹੈਗਾ ਏ।
ਰੋਜ਼ਮਰੀ ਆ ਜਿਹੜੇ ਲਿਆ ਕੇ ਆਏਂਗੀ ਤੂੰ ਈ ਆ ਮੈਂ ਮੇਰੀ ਸ਼ਰਤੀ ਆ ਉਹ ਦੇਣ ਦੇਣ ਡ ਆ ਮੈਂ ਆਪਣਾ ਖੁੱਦ ਆਪਣਾ ਤਜੁਰਬਾ
ਅੱਛਾ ਤੂੰ ਦੱਸ
ਫੇਿਰ ਇਹਦਾ ਪਿਆਜ ਦਾ ਜੂਸ ਕੱਢ ਲ ਪਾਾਵੇਂ
ਹਾਂ ਪਿਆਜ ਦਾ ਰਸ ਹੋ ਗਿਆ ਜਿਵੇਂ
ਕੜੀ ਪੱਤਾ
ਹਾਂ ਕੜੀ ਪੱਤੇ ਤਾਂ ਹੈਗੇ ਨੇ ਸਾਡੇ ਘਰੇ
ਹਾਂ ਸਾਡੇ ਘਰੇ ਵੀ ਹੈਗੇ ਉਹ ਮਤਲਬ ਕਿੜੀ ਪਤਾ ਹੁੰਦਾ ਜਿਹੜੇ ਚਿੱਟੇ ਵਾਲਾ ਨੂੰ ਰੋਕ ਦਿੰਦਾ ਹੈ ਵੀ ਅੱਗੋਂ ਤੋਂ ਹੀ ਹੋਣ ਹਾਂ ਵੀ ਅੱਗਾਂ ਤੋਂ ਨੀ ਹੋਣ ਦੇਗਾ ਜਿਹੜੇ ਹੈਗੇ ਨੇ ਉਹ ਤੇ ਹੈਗੇ ਹੀ ਨੇ
ਹਾਂ
ਵੀ ਅੱਗੋਂ ਤੋਂ ਨੀ ਆਲਦੇਗਾ ਇਹਨਾਂ ਨੂੰ ਮਤਲਬ ਕਿ ਮਿਕਸ ਕਰ ਲੈ
ਇਹਨਾਂ ਨੂੰ ਸਾਰਿਆਂ ਨੂੰ ਕਿਵੇਂ ਮਿਕਸ ਕਰਨਾ ਹੈ ਜਿਵੇਂ ਰਝਾਣਾ ਹੈ ਜਾਂ ਕਿਵੇਂ
ਹਾਂ ਕੜੀ ਪੱਤੇ ਨੂੰ ਨਾਲ ਨਾਲ ਰਜਾ ਦੀ ਹ ਇੱਕ ਵਾਰ
ਇੰਨਾ ਸਾਰੇ ਤੇਲ ਪਾ ਕੇ ਆ ਰਸ ਪਾ ਕੇ ਆ ਇਹਦੇ ਵਿੱਚ
ਹਾਂ ਇਹ ਬਣਾ ਕੇ ਮਤਲਬ ਕੀ ਇੱਕ ਤੇ ਸ਼ੀਸ਼ੀ ਚ ਪਾ ਕੇ ਰੱਖਲਾ ਭਾਵੇਂ।
ਹਾਂ।
ਜਿਵੇਂ ਥੋੜਾ ਥੋੜਾ ਅਹ ਪਾਲਾ ਦੋ ਦੋ ਚਮਚੇ ਪਾਲਾ। ਥੋੜਾ ਜਿਹਾ ਬਣਾ ਕੇ ਦੇਖਣਾ ਪੈਂਦਾ ਲੈ ਪਹਿਲਾਂ ਦੇਖ ਕੇ ਹੁ ਜ ਤੂੰ ਤਿੰਨੋ ਤੇਲ ਵੀ ਅਹ ਦੋ ਤੇਲ ਤੇ ਜੂਸ ਵੀ ਮਿਕਸ ਕਰੇਗੀ ਨਾ
ਹਾਂ
ਇਹ ਇਹ ਮਤਲਬ ਕਿ ਤੂੰ ਲਾਉਣਾ ਹੈਗਾ ਦੋ ਘੰਟੇ
ਅੱਛਾ ਦੋ ਘੰਟੇ ਲਗਾਉਣਾ ਏ
ਹਾਂ ਜ਼ਿਆਦਾ ਦੇਰ ਨੀ ਲਾਣਾ।
ਤੇ ਆਹ ਫੇਰ ਆਹ ਵੀ ਤਾਂ ਲਗਾ ਕੇ ਤੇਲ ਫਿਰ ਸਿਰ ਧੋਣਾ ਪੈਂਦਾ ਹੋਣਾ।
ਹਾਂ।
ਭੈਣੇ ਮੈਂ ਆ ਕਿਵੇਂ ਕਰਾਂਗੀ ਇੱਕ ਦਿਨ ਆ ਲਗਾਵਾਂਗੀ ਇੱਕ ਦਿਨ ਆ ਲਗਾ ਲਾਂਗੀ।
ਨਹੀਂ ਉਹ ਤੇ ਮਰਜ਼ੀ ਹੁੰਦੀ ਹੈ ਨਾ ਮਤਲਬ ਕਿ ਉਹ ਤੇ ਆਪਾਂ ਜਿਵੇਂ ਰਾਤੀ ਤੇਲ ਲਾ ਕੇ ਚੰਗੀ ਤਰ੍ਹਾਂ ਮਸਾਜ ਕਰਕੇ ਨਾ ਇਹਨਾਂ ਤੀਨਾ ਚੀਜ਼ਾਂ ਦੀ
ਹਾਂ ਇਹਦੇ 'ਚ
ਹਾਂ ਜੂਸ ਕੱਢ ਲਿਆ ਜਿਵੇਂ ਕੱਦੂਕਸ ਕਰਕੇ।
ਹਾਂ ਜਿਵੇਂ ਉਹ ਤਾਂ ਮੈਨੂੰ ਪਤਾ
ਹਾਂ ਤੇ ਇਹ ਦੋਵੇਂ ਤੇਲ ਪਾਤੇ ਵਿੱਚ। ਦੋ ਦੋ ਅ ਏਦੀ ਰੋਜ਼ਮਾਰੀ ਦੀਆਂ ਵੀ ਦੋ ਬੂੰਦਾਂ ਪਾਈ ਦੀਆਂ ਨੇ
ਅੱਛਾ ਦੋ ਬੂੰਦਾਂ ਪਾਈ ਦੀਆਂ ਨੇ ਇਹ
ਤੇ ਇੱਕ ਚਮਚ ਹੁੰਦਾ ਨਾਰੀਅਲ ਤੇਲ ਦਾ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹ ਤੇ ਚੰਗੀ ਤਰ੍ਹਾਂ ਮਸਾਜ ਕਰਕੇ ਨਾ ਐਨੁ ਚੰਗੀ ਤਰ੍ਹਾਂ ਬੰਨ ਕੇ ਗੁੱਤ ਗੁੱਤ ਕਰਕੇ।
ਹਾਂ ਅੱਛਾ ਰਾਤੀ ਸੋਣਾ ਏ।
ਹਾਂ ਤੇ ਅਗਲੇ ਦਿਨ ਧੋ ਲਿਓ।
ਚਲਾ ਆਵੇ,
ਹਾਂ ਇੱਕ ਇੱਕ ਹਫ਼ਤੇ ਆਹ ਕਰ ਲੈ ਤੂੰ ਅਗਲਾ ਹਫ਼ਤਾ ਤੂੰ ਹੋਰ ਕਰ ਲਈ ਜਿਹੜੀ
ਹਾਂ ਵੀ ਸਹੀ ਹੈ।
ਹਾਂ ਮਤਲਬ ਕਿ ਤੈਨੂੰ ਤਿੰਨ ਜਾਂ ਚਾਰ ਵਾਰ ਕਰੇਗੀ, ਨਾ ਤੈਨੂੰ ਆਪਣੇ ਆਪ ਇਦਾ ਰਿਜਲਟ ਵੇਖ ਜੇਗਾ ਤੈਨੂੰ
ਚਲੋ ਹੋਰ ਕੀ ਐ।
ਬਸ ਹੋਰ ਕੀ ਹੈ, ਅੱਗੇ ਜਿਹੜਾ ਜ਼ਿਆਦਾ ਸਾਨੂੰ ਥੋੜੇ ਵਧੀਆ ਚਾਹੀਦੇ ਨੇ, ਤੇ ਅੰਡਾ ਦਹੀਂ, ਸ਼ਹਿਦ ਹਾਂ, ਇਹਨਾਂ ਨੂੰ ਲਾਈਏ।
ਇਹਨਾਂ ਨੂੰ, ਕਿਵੇਂ ਲਾਈਦਾ ਏ?
ਇਂਹਦੇ ਵਿੱਚ ਮਤਲਬ ਕਿ ਅੰਡੇ ਦਾ ਜਿਹੜਾ ਹੁੰਦਾ ਹੈ, ਵਾਈਟ-ਵਾਈਟ ਜਾ। ਯੋਲੋ ਨੀ, ਵਾਈਟ-ਵਾਈਟ ਵਾਲਾ, ਚਿੱਟਾ-ਚਿੱਟਾ। ਹਾਂ ਉਹ ਚਿੱਟਾ ਲੈ ਕੇ ਦਹੀਂ, ਲੈ ਕੇ ਤੇ ਸ਼ਹਦ ਲੈ ਕੇ।
ਇਹਨਾਂ ਨੂੰ ਸਾਰਿਆਂ ਨੂੰ ਮਿਕਸ,
ਮਿਕਸ ਕਰਕੇ ਹਾਂ ਵਾਲਾਂ ਤੇ ਮਤਲਬ ਕਿ ਲਾ ਕੇ ਰੱਖ ਲਓ ਥੋੜ੍ਹੀ ਦੇਰ। ਘੰਟਾ ਕੁ ਛੱਡ ਦੋ ਹਾਂ ਘੰਟਾ ਕ ਛੱਡ ਦੋ। ਫਿਰ ਤੋ ਲੋ ਬਸ ਥੋੜੀ ਜਿਹੀ ਬਦਬੂ ਜੀ ਆਂਦੀ ਆ ਮਾੜੀ ਜੀ
ਹਾਂ ਇੱਕ ਉਹ ਉਹਦੇ ਹੁੰਦੀ ਆ ਇਹਨਾਂ ਦੇ ਵਿੱਚ ਤਾਂ
ਪੂਰੀ ਵਧੀਆ ਲੋ ਕਰਦੇ ਗ ਤੁਹਾਡੀ ਸਟਰ੍ਰੈਂਥ ਨੂੰ ਤੇ ਜਿਹੜੀ ਜ ਤੁੇ ਸੁੱਕਿਆ ਰਫਲੀ ਜੇ
ਹਾਂ ਮੇਰੇ ਤਾਂ ਜ਼ਿਆਦਾ ਹੀ ਨੇ ਤੂੰ ਵੇਖੀ ਕਿ ਮੇਰੇ ਵਾਲਾਂ ਦਾ ਕੀ ਹਾਲ ਹੋਇਆ ਪਿਆ ਮੇਰੇ ਤਾਂ ਐਵੇਂ ਹੋਏ ਨ ਪਏ ਨੇ ਉਹ ਜਿਵੇਂ ਪ੍ਰੈਸਾਂ ਮਾਰ ਕੇ ਵਾਲ ਨੀ ਉੱਖੜ ਜਾਂਦੇ ਜਿਵੇਂ
ਆਹ ਉਹ ਜ਼ਿਆਦਾ ਅਸੀਂ ਗਰਮ ਉਹ ਦਿੰਦੇ ਹਾਂ ਨਾ ਹੀ ਟਰੀਟਮੈਂਟ ਉਹ ਨੀ ਦੇਣੇ ਚਾਹੀਦਾ। ਦਾ
ਤਾਂ ਹੀ, ਤਾਂ ਫੇਰ
ਹਾਂ, ਉਹਦੇ, ਤੋਂਦੇ ਅਗਰ ਆਹ ਕਰਨਾ ਵੀ ਹੈ ਨਾ, ਤਾਂ ਹੀਟ ਪ੍ਰੋਟੈਕਸ਼ਨ ਲਾਦੇ ਨੇ ਪਹਿਲਾਂ।
ਅੱਛਾ। ਤੇ ਹੁਣ, ਆ ਰੋਜ਼ਮੈਰੀ ਓਇਲ ਤੋਂ ਆਂਦੋ ਤੋਂ ਪੰਸਾਰੀ ਤੋਂ ਮਿਲ ਜੇਗਾ ਹੈਂ।
ਹਾਂ, ਮੈਂ ਦੋ-ਸੌ ਰੁਪਏ ਦਾ ਲਿਆਂਦਾ ਹੋਇਆ, ਮੇਰਾ ਮਤਲਬ ਕੀ ਚਾਰ-ਪੰਜ ਮਹੀਨੇ ਕੱਢ ਗਿਆ।
ਚਲੋ ਵਧੀਆ ਈ, ਫੇਰ ਤਾਂ ਮੈਂ ਵੀ ਲਿਆਵਾਂਗੀ ਆ, ਤਾ। ਅੱਗ ਚੱਲ ਯਾਰ ਫਿਰ ਵੀ ਕੋਈ ਜ਼ਿਆਦਾ ਨੀ ਹੈਗਾ, ਵਧੀਆ ਇਹ ਦੱਸਿਆ ਹੋਇਆ ਹੈ ਉਹਨਾਂ ਨੇ
ਹਾਂ, ਉਹਨਾਂ ਨੇ ਕਿਹਾ ਇਹ ਤੁਹਾਡੇ ਯੂਜ ਅਸਤੇ ਨੇ, ਅਗਰ ਅਸੀਂ ਦੂਜਿਆਂ ਨੂੰ ਕਲਾਈੰਟ ਨੂੰ ਦੱਸ ਦੱਸਾਂਗੇ ਤੇ, ਉਹ ਸਾਡੇ ਕੋਲ ਕਿਵੇਂ ਆਣਗੇ, ਸਾਡੇ ਪੈਸੇ ਕਿਵੇਂ ਬਣਨ, ਕੰਮ ਕਿਵੇਂ ਚੱਲੇਗਾ।
ਜਿਵੇਂ, ਐਲੋਵਰਾ ਤੋਂ ਕੋਈ ਵੀ ਹੋਵੇ, ਉਹ ਤਾਂ ਚੱਲ ਜਾਏਗਾ ਨਾ।
ਹਾਂ, ਹਾਂ, ਹਾਂ। ਚੰਗੀ ਤਰ੍ਹਾਂ ਮਿਕਸ ਕਰਕੇ, ਐਂਜ ਫੋਟੋ ਵੀ ਭੇਜ ਦਾਂਗੀ ਤੈਨੂੰ
ਕੋਈ ਗੱਲ ਨੀ, ਭੇਜਦੀ। ਚਲੋ ਵਧੀਆ ਈ ਆਗੀ ਤੂੰ ਦੱਸਿਆ, ਧੰਨਆਵਾਦ ਭੈਣੇ ਤੇਰਾ।
ਕੋਈ ਨੀ।
ਮੇਰੇ ਤਾ ਵਾਲ ਜਮਾ ਹੀ ਖ਼ਤਮ ਹੋਏ ਪਏ ਨੇ।
ਬਸ ਇਹਦੇ ਨਾਲ ਸੈੱਟ ਹੋ ਜਾਣਗੇ ਪੂਰੇ।
ਕੋਈ ਗੱਲ ਨੀ ਆਈ ਕਰਕੇ ਵੇਖਾਂਗੇ ਹੁਣ, ਮੈਂ ਪਤਾ ਕੀਕੀ ਲਗਾਂਦੀ ਪਈਆਂ, ਹੁਣ ਵਾਲਾਂ ਤੇ।
ਹਾਂ
ਜਿਵੇਂ ਆਂਵਲਾ, ਰੀਠਾ ਸ਼ੀਕਾਕਾਈ ਹੋ ਗਏ ਨੇ ਨਾ, ਇਹਨਾਂ ਦਾ ਪਾਊਡਰ ਪੀਸਕੇ ਇਹਨਾਂ ਨੂੰ
ਅੱਛਾ।
ਆਹ ਲਗਾਂਦੀ ਪਈ ਆਂ, ਬਸ ਮੈਂ ਤਾਂ ਹੁਣ, ਤੇ ਥੋੜਾ ਜਾ ਤਾਂ ਫ਼ਰਕ ਹੈਗਾ, ਪਹਿਲਾਂ ਨਾਲੋਂ ਤਾਂ ਮੈਨੂੰ ਲਗਾਂਦੀ ਪਈਆਂ ਮੈਂ ਇਹਨਾਂ ਨੂੰ, ਪਰ ਹੁਣ ਗਰਮੀਆਂ'ਚ ਜ਼ਿਆਦਾ ਨੀ ਪੈਂਦਾ ਪਿਆ। ਗਰਮੀਆਂ' ਚ ਤਾਂ ਇਹ, ਇਹਨਾਂ ਦਿਨਾਂ'ਚ ਤਾ ਜਿਆਦਾ ਝੜਦੇ ਨੇ ਮੇਰੇ ਵਾਲ, ਆ, ਮੌਸ ਮ ਵੀ ਐਵੇਂ ਦਾ ਹੋਇਆ ਹੀ ਨਾ, ਪਸੀਨੇ ਦੇ ਵਿੱਚ।
ਹਾਂ-ਹਾਂ-ਹਾਂ, ਬਸ ਆਹੀ ਲਾ ਲਈ ਹੈਗੀ ਤੇ।
ਕੋਈ ਗੱਲ ਨੀ, ਮੈਂ ਆਈ ਲਗਾਕੇ ਵੇਖਾਂਗੀ ਹੁਣ।
ਹਾਂ, ਝੜਨਾ ਤੇ ਉੱਕਾ ਹੀ ਬੰਦ ਹੋ ਜਾਣਗੇ।
ਹਾਂ ਯਾਰ, ਝੜਦੇ ਵੀ ਬਹੁਤ ਪਏ ਨੇ।
ਪਰ ਉਹਨਾਂ ਦੇ ਬਿਲਕੁਲ ਬੰਦ ਹੋ ਜਾਣਗੇ। ਇੱਕ ਮਹੀਨਾ ਲਗਾਤਾਰ ਮਤਲਬ ਕਿ, ਹਰ ਹਫ਼ਤੇ ਕਰਕੇ ਵੇਖਲਾ।
ਹਾਂ, ਇਹ ਕਰਕੇ ਵੇਖਦੇ ਹਾਂ।
ਇਹ ਤੇ ਮੈਂ ਖੁੱਦ ਦਾ ਆਪਣਾ ਦੱਸਨੀ ਆ, ਠੀਕ ਹੈ ਚਲੋ।
ਆਪਾਂ ਕਰਦੇ ਆਂ, ਤੇ ਹੁਣ ਫ੍ਰੀ ਹੈਗੀਏ, ਤੂੰ?
ਹੁਣ ਮੈਂ ਬੱਸ, ਦਸ ਮਿੰਟ ਬਾਅਦ ਫਿਰ ਤੇਨੂੰ ਕਰਨੀ ਆ।
ਕੋਈ ਗੱਲ ਨਹੀਂ ਤੂੰ ਜਦੋਂ ਮੈਸੇਜ ਕਰੇਗੀ, ਮੈਂ ਤਾਂ ਕਰ ਲਾਂਗੀ।
ਹਾਂ ਠੀਕ।